ਹਾਂਜੀ।
ਹਾਂਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਕਿਵੇਂ ਓਂ ਜੀ।
ਹਾਂਜੀ ਮੈਂ ਠੀਕ ਆਂ, ਤੁਸੀਂ ਦੱਸੋ।
ਮੈਂ ਵੀ ਵਧੀਆ ਹੋਰ ਕੀ ਕਰ ਰਹੇ ਸੀ ਜੀ।
ਮੈਂ ਐਵੇਂ ਬਸ ਯੂਟਿਊਬ ਤੇ ਸ਼ੋਰਟਸ ਤੱਕ ਰੀ ਸੀ ਹੁੰਨੇ।
ਹੋਰ ਕਿਵੇਂ ਜਾ ਰਹੀਆਂ ਗਰਮੀ ਦੀ ਛੁੱਟੀਆਂ ਤੁਹਾਡੀਆਂ।
ਬਸ ਐਵੇਂ ਹੀ ਅੰਮ ਖਾਂਦੇ ਹੋਏ, ਦਾਲ ਚਾਵਲ ਤੇ ਆਲੂ ਦੀ ਸਬਜ਼ੀ ਖਾਂਦੇ ਹੋਏ।
ਅੱਛਾ ਬਸ ਐਵੇਂ ਜਾ ਰਹੀਆਂ ਨੇ ਨੋਰਮਲ ਸਿੰਪਲ ਈ।
ਹਾਂਜੀ।
ਹੋਰ ਦੱਸੋ, ਕੁੱਝ ਨਵੀਂ ਤਾਜ਼ੀ।
ਤੁਹਾਨੂੰ ਕਿਹੜਾ ਫੈਸਟੀਵਲ ਅੱਛਾ ਲੱਗਦਾ ਐ।
ਮੈਨੂੰ ਹੌਲੀ। ਦਿਵਾਲੀ ਬਸ ਐਵੇਂ ਈ। ਹੋਲੀ, ਦੀਵਾਲੀ ਵਦੀਆ ਲੱਗਦੇ ਨੇ ਸਾਡੇ ਮਤਲਬ ਕ ਕਾਨਾ ਜੀ ਦੀ ਪੂਜਾ ਕਰਦੇ ਨੇ ਤੇ ਫੇਰ ਅ ਕ੍ਰਿਸ਼ਨ ਕ੍ਰਿਸ਼ਨ ਜਨਮੋਤਵ ਜਨਮਸ਼ਟਮੀ ਤੁਸੀਂ ਦੱਸ
ਅੱਛਾ, ਮੈਨੂੰ ਤਾਂ ਸਾਰੇ ਈ ਫੈਸਟੀਵਲ ਬੋਤ ਅ ਛੇ ਲੱਗਦੇ ਨੇ ਕਿਉਂਕਿ ਉਦੇ ਵਿੱਚ ਇੱਕ ਅਲੱਗ ਈ ਕਾਰ ਤੇ ਮਤਲਬ ਥੋੜਾ ਜਾ ਰੌਨਕ ਹੋ ਜਾਂਦੀ ਐ ਥੋੜਾ ਜਿਆ ਅੱਛਾ ਲੱਗਦਾ ਐ ਦਿਨ। ਜਿਵੇਂ ਪਤਾ ਨੀ ਐਵੇਂ ਲੱਗਦਾ ਕਿ ਕੁੱਝ ਸਪੈਸ਼ਲ ਐ ਇਸ ਦਿਨ ਵਿੱਚ।
ਹਾਂਜੀ ਐ ਤਾਂ ਗੱਲ ਹੈ ਤੁਆਡੀ ਸਈ।
ਹਾਂਜੀ, ਹੋਰ ਤੁਸੀਂ ਦੱਸੋ?
ਹੋਰ ਮੈਂ ਹਾਲੇ ਤਾਂ ਛੁੱਟੀਆਂ ਚੱਲ ਰਈਆਂ ਨੇ ਬਸ।
ਅੱਛਾ ਤੇ ਤੁਸੀਂ ਹੁਣੇੇ ਕਿਦਰੇ ਘੁੰਮਣ ਗਏ?
ਹਾਂ, ਅਸੀਂ ਬਸ ਘੁੰਮੇ ਆਏ, ਤੁਸੀਂ ਦੱਸੋ ਤੁਸੀਂ ਨੀ ਘੁੰਮਣ ਗਏ ਕਿਤੇ?
ਨਈ ਹੁਣ ਅਸੀਂ ਕਿਦਰੇ ਵੀ ਨਈ ਗਏ ਘੁੰਮਣ। ਬਸ ਇੱਥੇ ਕਾਨਪੁਰ ਤੇ ਮਤਲਬ ਐਵੇਂ ਇੱਕ ਜਗ੍ਹਾ ਤੇ ਓ ਲੱਗਿਆ ਸੀ ਮੇਲਾ ਬਸ ਓਥੇ ਈ ਅਸੀਂ ਹੋ ਕੇ ਆਏ ਸੀ।
ਅਸੀਂ ਖਾਟੂ ਸ਼ਾਮ ਜਾ ਕੇ ਆਏ ਸੀਗੇ ਬਸ ਓਥੇ ਵੀ ਅਸੀਂ ਬੋਤ ਮਤਲਬ ਮਜ਼ੇ ਕੀਤੇ। ਫੈਮਲੀ ਨਾਲ ਗਏ ਸੀ ਸਾਰੇ ਬਸ। ਫੇਰ ਓਥੇ ਬੋਤ ਮਜ਼ੇ ਕੀਤੇ ਅਸੀਂ ਇੱਕ ਧਾਰਮਿਕ ਸਥਾਨ ਤੇ ਜਾ ਕੇ ਮਤਲਬ ਮਜ਼ਾ ਆਂਦਾ ਨਾ ਇੱਕ।
ਹਾਂਜੀ-ਹਾਂਜੀ ਬਿਲਕੁਲ ਅੰਦਰੂ ਦੀ ਮਤਲਬ ਆਤਮਾ ਦੇ ਵਿੱਚ। ਥੋੜੀ ਸ਼ਾਂਤੀ ਮਿਲਦੀ ਐ।
ਹਾਂਜੀ ਮਤਲਬ ਸਾਡੇ ਮਤਲਬ ਐਵੇਂ ਜੈਦਾ ਮਤਲਬ ਧਾਰਮਿਕ ਸਥਾਨਾਂ ਜਾਣਾ ਈ ਪਸੰਦ ਕਰਦੇ ਨੇ ਜਿਵੇਂ ਵਰਿੰਦਾਵਨ ਹੋ ਗਿਆ। ਖਾਟੂ ਸ਼ਾਮ ਜੀ ਹੋ ਗਿਆ, ਮੰਦਿਰ ਵਗੈਰਾ ਹੋ ਗਏ ਬਸ ਐਵੇਂ ਜਾਂਦੇ ਆ ਅਸੀਂ ਜੈਦਾਤਰ ਤਾਂ।
ਹਾਂਜੀ, ਤੁਸੀਂ ਗੁਰਦੁਆਰੇ ਗਏ ਓ?
ਗੁਰਦੁਆਰੇ ਹਾਂ ਚਲੇ ਜਾਨੇ ਆ ਮੱਥਾ ਟੇਕਣ ਗੁਰਦੁਆਰੇ ਵੀ ਚਲੇ ਜਾਨੇ ਆ ਅਸੀਂ ਮਸਜਿਦ ਵਿੱਚ ਚੱਲ ਜਾਨੇ ਆ, ਮੰਦਿਰ ਵੀ ਚੱਲ ਜਾਨੇ ਆ।
ਅਰੇੇ ਵਾ! ਐ ਤੇ ਬੜੀ ਅੱਛੀ ਗੱਲ ਐ, ਮੈਂ ਮਤਲਬ ਐਵੇਂ ਗੁਰਦੁਆਰੇ ਈ ਜਾਂਦੀ ਆ ਮੱਥਾ ਟੇਕਣ ਬਾਕੀ ਤੁਸੀਂ ਅਗਰ ਕੋ ਜਿਵੇਂ ਮੰਦਿਰ ਯਾ ਮਤਲਬ ਹੋਰ ਬਾਕੀ ਧਾਰਮਿਕ ਸਥਾਨਾਂ ਤੇ ਤੇ ਓੱਥੇ ਮੈਂ ਬਾਰ ਤੋਂ ਈ ਖਾਲੀ ਬੱਸ ਸਿਰ ਚੁਕਾ ਲੈਨੀ ਆ।
ਅੱਛਾ ਜੀ।
ਹਾਂਜੀ, ਪਰ ਐ ਗੱਲ ਤੇ ਤੁਆਡੀ ਵਦੀਆ ਐ ਕਿ ਤੁਸੀਂ ਸਾਰੇ ਧਰਮਾਂ ਨੂੰ ਇਕੁਅਲ ਮੰਨਦੇ ਓ ਤੁਸੀਂ ਹਰ ਚੀਜ ਹਰ ਭਗਵਾਨ ਨੂੰ ਇੱਕੋ ਈ ਮੰਨਦੇ ਓ ਹਰ ਜਗਾ ਜਾਂਦੇ ਓ।
ਸ਼ਰੀਰ ਈ ਅਲੱਗ ਐ ਆਪਣੀ ਆਤਮਾ ਤਾਂ ਇੱਕ ਈ ਐ, ਪਰਮਾਤਮਾ ਵੀ ਇੱਕ ਈ ਐ।
ਹਾਂਜੀ ਬਿਲਕੁਲ।
ਹਾਂਜੀ ਅਸੀਂ ਅੱਜ ਵੀ ਜਿਵੇਂ ਧਾਰਮਿਕ ਸਥਾਨ ਤੇ ਘੁੰਮ ਕੇ ਆਏ ਆ।
ਅੱਛਾ ਜੀ, ਕਿੱਥੇ?
ਹਾਂ, ਸਾਡੇ ਮਤਲਬ ਪਰੇ ਕੜਾਮ ਨਾ ਮਤਲਬ ਬੋਹਤ ਈ ਬੜਾ ਮੰਦਿਰ ਐ ਓ ਥੇ ਅਸੀਂ ਜਾਨੇ ਆ ਸ਼ਿਵਜੀ ਦਾ ਮੰਦਰ ਟਾਈਪ ਹੋ ਗਿਆ ਓੱਥੇ ਅਸੀਂ ਜਾਨੇ ਆ। ਓੱਥੇ ਗੁਫਾਵਾਂ ਨੇ ਮਤਲਬ ਘੁੰਮਣ ਲਈ ਬਣਿਆ ਹੋਇਆ ਬੋਤ ਵਦੀਆ ਸਥਾਨ ਐ। ਉੱਥੇ ਘੁੰਮ ਕੇ ਆਏ ਆ।
ਅੱਛਾ ਜੀ। ਮਤਲਬ ਉਹ ਠੰਡੀ ਜਗ੍ਹਾ ਸੀ ਕਿ ਐਵੇਂ
ਮੀਂਹ ਐ ਬਸ ਫਿਰ ਘੁੰਮਦੇ ਹੋਏ ਨੀ ਨਾ ਪਤਾ ਲੱਗਦਾ ਕਿ ਗਰਮੀ ਐ ਜਾਂ ਠੰਡ ਹੋ ਰੀ ਐ ਉੱਥੇ ਗੁ ਫਾਵਾਂ ਬਣੀਆਂ ਹੋਈਆਂ ਨੇ। ਭੂਤ ਬੰਗਲਾ ਬੰਗਲੇ ਬਣੇ ਹੋਏ ਨੇ ਐਵੇਂ ਘੁੰਮਣ ਚ ਮਜਾ ਮਜ਼ਾ ਆਂਦਾ ਸਰੋਵਰ ਬਣੇ ਹੋਏ ਨੇ
ਹੂੰ ਭੂਤ ਬੰਗਲਾ ਤੁਸੀਂ ਉੱਥੋਂ ਹੋ ਕੇ ਆਏ ਤੋਨੂੰ ਭੂਤ ਦਿਖਿਆ ਕੋਈ।
ਹਾਂ ਭੂਤ ਦੇਖੇ ਆਂ ਅਸੀਂ ਬੋਹਤ ਜ਼ਾਦਾ ਦੇਖੇ ਆ। ਹਾਂਜੀ।
ਅਰੇ ਐ ਕੀ ਕੈ ਰੇ ਓ ਮੈਨੂੰ, ਮੈਨੂੰ ਡਰ ਲੱਗ ਰਿਆ।
ਨਈ ਨਈ ਮਤਲਬ ਹੁਣ ਹੁੰਦਾ। ਬਣਿਆ ਹੋਇਆ ਜਿਵੇਂ ਭੂਤ ਬੰਗਲੇ ਚ ਉਨਾਂ ਨੇ ਕਾਰੀਗਰਾਂ ਦੇ ਹੱਥਾਂ ਦੀ ਸਫ਼ਾਈ ਹੁੰਦੀ ਆ ਓ ਇਕ ਮੈਮ ਰਿਆਂਲਟੀ ਲੱਗਦੀ ਐ ਨਾ।
ਹਾਂਜੀ ਨਈ ਮਤਲਬ ਅਗਰ ਐਦੇ ਇਲਾਵਾ ਆਖਿਆ ਜਾਵੇ ਤਾਂ ਤੁਸੀਂ ਐਵੇਂ ਵੀ। ਭੂਤ ਤੱਕੇ ਨੇ ਕਿ ਰੀਅਲ ਵੀ
ਨਈ ਨਈ ਰੀਅਲ ਵਿੱਚ ਤਾਂ ਕਿੱਥੇ ਦੇਖ ਲਾਂਗੇ ਮਤਲਬ ਐਵੇਂ ਦੂਏ ਲੋਟ ਦੇਖੇ ਹੋਣ ਤਾਂ ਮਜ਼ਾ ਕਰ ਰੀ ਸੀ ਮੈਂ ਤੁਆਡੇ ਨਾਲ।
ਹੋ ਮੈਂ ਤੇ ਡਰ ਈ ਗਈ ਸੀ ਤੁਆਡੀ ਗੱਲ ਸੁਣ ਕੇ।
ਨਈ-ਨਈ ਹਾਲੇ ਇੰਨੀਆਂ ਸ਼ਕਤੀਆਂ ਨਈ ਆਈਆਂ ਕਿ ਮੈਂ ਭੂਤਾਂ ਨੂੰ ਦੇਖ ਸਕਾਂ।
ਅਰੇ ਐਵੋ ਜੀਅ ਸ਼ਕਤੀ ਕਿਸੇ ਨੂੰ ਚਾਈਦੀ ਵੀ ਨਈ ਐ ਕਿ ਭੂਤ ਦੇਖਣ ਨੂੰ ਮਿਲੇ। ਕੌਣ ਈ ਦੇਖਣਾ ਚਾਏਗਾ।
ਹਾਂ ਤੁਸੀਂ ਨੀ ਕੀਤੇ ਘੁੰਮ ਕੇ ਆਏ।
ਨਈ ਜੀ ਪਰ ਮੇਰਾ ਪਲੈਨ ਤਾਂ ਬਣ ਰੇਏਆ ਕਿ ਮੈਂ ਜਾਵਾਂ ਕਿੱਧਰੇ। ਤੁਸੀਂ ਮੈਨੂੰ, ਤੁਸੀਂ ਮੈਨੂੰ ਅੱਜ ਆਂ ਆਈਡੀਆ ਦੋ ਕਿ ਮੈਂ ਕਿੱਥੇ ਜਾ ਸਕਦੀ ਆ ਘੁੰਮਣ।
ਤੁਸੀਂ ਸ਼ਿਮਲੇ ਚੱਲ ਜੋ।
ਹਾਂਜੀ।
ਸ਼ਿਮਲੇ ਚੱਲ ਜੋ ਠੰਡੀ ਜਗ੍ਹਾ ਤੇ ਚੱਲ ਜੋ ਗਰਮੀਆਂ ਦੇ ਵਿੱਚ।
ਓਈਓ ਤੇ ਹਾਂ।
ਸਾਡੇ ਘਰ ਆ ਜੋ ਪਟਿਆਲੇ ਆ ਜੋ ਮੈਂ ਥੋਨੂੰ ਘੁੰਮਾ ਕੇ ਲਿਆਵਾਂਗੀ ਨਵੀਂ-ਨਵੀਂ ਜਗ੍ਹਾ ਤੇ ਥੋਨੂੰ ਭੂਤ ਬੰਗਲਾ ਦਿਖਾ ਕੇ ਲੈ ਆਵਾਂਗੀ।
ਨਈ-ਨਈ ਮੈਂ ਨੀ ਜਾਂਗੀ।
ਸ਼ਨ ਕਰਾਵਾਂਗੀ
ਨਈ ਮੈਂ ਦਰਸ਼ਨ ਕਰਨ ਲਾਇਕ ਚੀਜ਼ ਨੀ ਹੁੰਦੀਆਂ ਓ। ਚਲੋ ਤੁਸੀਂ ਵੈਸੇ ਮੈਨੂੰ। ਪਟਿਆਲੇ ਹੋਰ ਜਗ ਕੇੜੀ ਵੀ ਜਗਾ ਘੁੰਮਾ ਲੈਂਣਾ ਪਰ ਭੂਤ ਬੰਗਲੇ ਨਾ ਲੈ ਕੇ ਜਾਣਾ।
ਸਾਡੇ ਆਇਓ ਅਸੀਂ ਥੁਆਨੂੰ ਖੇਤਾਂ ਚ ਘੁਮਾ ਕੇ ਲਿਆਵਾਂਗੇ ਮੰਦਰਾਂ ਚ ਘੁਮਾ ਕੇ ਲਿਆਵਾਂਗੇ ਮਸਜਿਦ ਚ ਘੁਮਾ ਕੇ ਲਿਆਵਾਂਗੇ ਹੋਰ ਦੱਸੋ।
ਹਾਂਜੀ-ਹਾਂਜੀ ਮੈਨੂੰ ਖੇਤ ਤੇ ਬੋਤ ਪਸੰਦ ਨੇ ਹਰਿਆ ਲੀ ਖੇਤ ਐਨੀ
ਲਿਆਵਾਂਗੇ ਥੋਨੂੰ ਕੱਪੜੇ ਵੀ ਦਵਾਵਾਗੀ ਮੈ ਥੋਨੂੰ ਆ ਜਾਇਓ।
ਹਾਂਜੀ-ਹਾਂਜੀ ਬਿਲਕੁਲ ਹੁਨੇ ਮੈਂ ਆ ਗਈ ਬਸ ਦੇਖੋ ਗੇਟ ਖੋਲ ਕੇ ਦੇਖੋ ਮੈਂ ਆ ਗਈ।
ਤੇ ਈ ਖੜੀ ਆ।
ਥੋਨੂੰ ਆਪਣੇ ਮੰਮਾ ਦਾ ਬਣਿਆ ਹੋਇਆ ਖਾਣਾ ਖਵਾਵਾਂਗੇ ਹੱਥ ਦਾ।
ਹਾਂਜੀ, ਬਿਲਕੁਲ ਮ ਮਾਵਾਂ ਦੇ ਹੱਥ ਦਾ ਖਾਣੇ ਦਾ ਸਵਾਦ ਹੀ ਕੁਛ ਅਲੱਗ ਹੁੰਦਾ ਹੈ।
ਮੰਮਾ ਦੇ ਹੱਥ ਦੇ ਕੜੀ ਚਾਵਲ ਬੋਤ ਫੇਮਸ ਨੇ ਸਾਡੇ ਘਰ ਗੋਲ ਗੱਪੇ ਮੇਰੇ ਮੰਮਾ ਘਰੇ ਬਣਾਉਂਦੇ ਨੇ ਬੋਤ ਫੇਮਸ ਨੇ। ਸਾਡੀ ਫੈਮਲੀ ਚ' ਹਾਂਜੀ।
ਅਰੇ ਵਾਹ'ਤੁਸੀਂ ਤੇ ਮੇਰੇ ਮੂੰਹ ਵਿੱਚ ਪਾਣੀ ਦਿਲਵਾਤਾ।
ਹੁਣ ਕਈ ਲੋਕ ਹੁਣ ਜੀਨੂੰ ਗੋਲਗੱਪੇ ਨੀ ਪਸੰਦ ਓਨਾ ਦਾ ਕੀ ਕਰੀਏ।
ਹ ਨਈ ਕੀਨੂੰ ਪਸੰਦ ਨਈ ਦੇ ਸਭ ਨੂੰ ਹੀ ਪਸੰਦ ਨੇ ਯਾਰ।
ਭੈਣ ਨੂੰ ਨੀ ਪਸੰਦ।
ਐ ਕੇੜੀ ਤੁ ਕੇੜੇ ਪਲੈਨਿਟ ਤੋਂ ਆਈ ਹੈ ਕੇਹੜੇ ਗ੍ਰਹਿ ਤੋਂ ਆਈ ਹੈ ਤੁਹਾਡੀ ਭੈਣ?
ਓਨੇ ਅੱਜਤੱਕ ਗੋਲ ਗੱਪਿਆਂ ਨੂੰ ਮੂੰਹ ਨੀ ਲਾਇਆ ਮੈਂ ਕੱਲ ਸਾਨੇ ਘਰੇ ਬਣਾਏ ਸੀ। ਤੇ ਸਾਰਿਆਂ ਨੇ ਖਾਧੇ ਸਾਡੇ ਗਵਾਂਢੀ ਨੂੰ ਵੀ ਅਂ ਮਤਲਬ ਸਾਡਾ ਪ੍ਰੇਮ ਪਿਆਰ ਹੈ ਗੁਵਾਂਢੀਆਂ ਨਾਲ ਤੇ ਓਨਾਂ ਨੂੰ ਵੀ ਬੁਲਾਇਆ ਸੀ ਆਈ ਸੀ ਓਨਾ ਦੀ ਕੁੜੀ ਓ ਵੀ ਖਾ ਕੇ ਗਈ ਓ ਕੱਲੀ ਨਾਲ ਅਲੱਗ ਬੈਠੀ ਸੀ ਓਨੂੰ ਮੈਂ ਕਿਹਾ ਵੀ ਇੱਕ ਟੇਸਟ ਕਰਕੇ ਦੇਖ ਨਾ ਹਿੱਲੀ ਨੀ ਓ ਖਾਣ ਲਈ। ਪਤਾ ਵੀ ਕੇੜੇ ਪਲੈਨੇਟ ਤੋਂ ਉੱਤਰੀ ਹੋਈ ਐ।
ਅਰੇ ਐ ਤਾਂ ਬੋਤ ਹੀ ਅਜੀਬ ਗੱਲ ਏ ਮਤਲਬ ਕੁੜੀ ਹੋ ਕੇ ਗੋਲਗੱਪੇ ਨੀ ਪਸੰਦ। ਕੌਣ ਕੁੜੀ ਐਸੀ ਹੋਏਗੀ ਜੀਨੂੰ ਗੋਲਗੱਪੇ ਨੀ ਪਸੰਦ ਨੇ।
ਓ ਹੈਗੀ ਥੋਡੇ ਸਾਹਮਣੇ ਹੀ ਆ ਯਾਰ ਏਡਾ ਬੜਾ ਪੁਤਲਾ ਖੜਿਆ ਹੋਇਆ। ਮੇਰੇ ਸਾਮਣੇ ਈ ਖੜਿਆ ਹੋਇਆ। ਜੀਨੂੰ ਗੋਲਗੱਪੇ ਦੀ ਪਸੰਦ ਸੋਚ ਕੇ ਦੇਖੋ ਏਨੂੰ ਗੋਲਗੱਪੇ ਨੀ ਪਸੰਦ ਔਰ ਕੀ ਖਾਊਗੀ।
ਹਾਂ, ਮੈਂ ਤੁਸੀਂ ਮੇਰੇ ਨਾਲ ਪਤਾ ਗੋਲਗੱਪੇ ਦੀ ਗੱਲ ਕੀਤੀ ਮੈਨੂੰ ਪਤਾ ਮੂੰਹ ਤੇ' ਪਾਣੀ ਆ ਗਿਆ ਔਰ ਮੈਨੂੰ ਲੱਗ ਰਿਹਾ ਕਿ ਮੈਂ ਹੁਣੇ ਹੀ ਜਾ ਕੇ ਬਾਜ਼ਾਰ ਤੇ ਖਾ ਕੇ ਆਵਾਂ।
ਤੁਸੀਂ ਬਾਜ਼ਾਰ ਚ ਜਾਓਗੇ ਓਦਾ ਟੇਸਟ ਨੀ ਮਿਲਣਾ ਤੁਸੀਂ ਸਾਡੇ ਘਰੇ ਆਓ ਤੁਹਾਨੂੰ। ਟੇਸਟੀ ਦਾ ਟੇਸਟੀ ਖਵਾਵਾਂਗੇ ਬਸ ਵੀ ਥੋਡਾ ਜੀ ਨੀ ਕਰਨਾ ਮੇਰੇ ਘਰੋਂ ਹਿਲਣ ਦਾ ਵੀ ਰੋਜ਼ ਖਾਇਆ ਕਰਾਂਗੇ ਆਂਟੀ। ਦੇ ਹੱਥ ਦੇ।
ਹਾਂਜੀ-ਹਾਂਜੀ ਮੇਰੇ ਕੋਲੋ ਐ ਨਾ ਡੋਰੇ ਮੋਨ ਦਾ ਦਰਵਾਜ਼ਾ ਨਹੀਂ ਹੁੰਦਾ। ਐਨੀਵੇਅਰ ਡੋਰ। ਮੈਂ ਓ ਖੋਲ ਕੇ ਆ ਜਾਗੀ। ਕਾਸ਼ ਹੁੰਦਾ ਮੇਰੇ ਕੋਲ ਐਹੋ ਜਾ ਦਰਵਾਜਾ।
ਹੋਰ ਦੱਸੋ ਜੀ?
ਹੋਰ, ਅੱਛਾ ਤੁਹਾਨੂੰ ਕਾਰਟੂਨ ਤੁਸੀਂ ਦੇਖਦੇ ਓ ਕੋਈ?
ਹਾਂਜੀ, ਦੇਖਦੀ ਆਂ ਮੈਂ ਕਾਰਟੂਨ। ਇੱਕ ਅੱਧਾ ਦੇਖ ਲੈਂਣੀ ਆਂ, ਮੈਂ ਛਿਨ ਛਿਨਚੈਨ। ਛਿਨਚੈਨ ਵੀ ਦੇਖਦੀ ਆਂ ਤੇ ਡੋਰੀਮੋਨ ਵੀ ਦੇਖ ਲੈਂਣੀ ਆਂ।
ਹਾਂ, ਮੈਨੂੰ ਤੇ ਡੋਰੇਮੋਨ ਬੌਤ ਅੱਛਾ ਲੱਗਦੈ ਸਿ਼ਨਸੈ਼ਨ ਤੇ ਮੈਂ ਕਦੀ-ਕਦੀ ਦੇਖ ਲੈਂਣੀ ਆਂ।
ਓਦੇ ਬਸ ਓਦੀ ਵੀ ਮਸਤੀ ਤੇ ਮੇਰੀ ਮਸਤੀ ਸੇਮ ਮਿਲਦੀ-ਜੁਲਦੀ ਐ ਨਾ।
ਹਾਂਜੀ, ਅੱਛਾ ਔਰ ਇੱਕ ਔਰ ਆਦੈ ਓਗੀ ਐਂਡ ਦਾ ਕੋਕਰੋਚਸ, ਤੁਸੀਂ ਓ ਤੱਕਦੇ ਔ?
ਮਤਲਬ ਦੇਖਦੀ ਤਾਂ ਹਾਂ ਪਰ ਇੰਨਾ ਇੰਟ ਓਹ ਨੀ ਹੈਗਾ ਓਸਦੇ ਵੀਨੀ।
ਹਾਂਜੀ। ਮੈਂ ਵੈਸੇ ਵੀ ਜਦ ਮਤਲਬ ਟੋਮ ਐੰਡ ਜੈਰੀ ਤੇ ਮੈਂ ਬੌਤ ਤੱਕੇਆ ਹੋਯਾ।
ਮੈਂ ਤੇ ਮੇਰਾ ਪਾਈ ਐਹਦੀ ਹੀ ਐਗਜਾਮਪਲ ਆ ਬਸ ਇੱਕ, ਟੋਮ ਐਂਡ ਜੈਰੀ ਦੀ।
ਹਾਂ, ਸੇਮ ਮੈਂ ਔਰ ਮੇਰੀ ਭੈਣ ਵੀ ਐਵੇਂ ਈ ਆ ਟੋਮ ਐਂਡ ਜੇਰੀ। ਕੁ ਡੋਗੀ ਔਰ ਓਹ ਨੀ ਹੁੰਦਾ ਕੁੱਤੇ ਬਿੱਲੀਆਂ ਦਾ ਖੇਲ ਐਵੇਂ ਅਸੀਂ ਲੜਦੇ ਆਂ, ਇੱਕ-ਦੂਸਰੇ ਨਾਲ।
ਹਾਂਜੀ, ਹੋਰ ਦੱਸੋ ਕੁੱਛ?
ਔਰ ਸਾਡੀ ਮੰਮਾ ਪਰੇਸ਼ਾਨ ਹੋ ਜਾਂਦੇ ਨੇ ਫੇਰ ਕੈੰਹਦੇ ਨੇ ਆਓ ਫਿਰ ਤੁਸੀਂ ਦੋਨਾਂ ਦੇ ਜੁੜੇ ਮੈਂ ਭੰਨਾ।
ਹੋਰ, ਡਾਇਰੀ ਵਗੈਰਾ ਨਈ ਲਿਖਦੇ ਕੋਈ ਤੁਸੀਂ?
ਨਹੀਂ ਜੀ, ਡਾਇਰੀ ਤੇ ਮੈਂ ਨਹੀਂ ਲਿਖਦੀ, ਤੁਸੀਂ ਲਿਖਦੇ ਹੋ?
ਮੇਰੇ ਕੋਲ ਤਾਂ ਹੈਗੀ ਤੁਰਦੀ-ਫਿਰਦੀ ਡਾਇਰੀ। ਮੇ ਸਿਕਰੇਟ ਡਾਇਰੀ ਹੈ ਮੇਰੇ ਕੋਲ ਤਾਂ।
ਅਰੇ ਵਾ, ਸਹੀ ਐ।
ਹੋ ਜਾਂਦੀ ਐ ਕਈਆਂ ਨਾਲ ਬੋਂਡਿੰਗ ਵੀ, ਬਸ ਦੱਸੜ ਤੋਂ ਬਸ ਦੱਸ ਈ ਦਿੰਣੇ ਆ ਅਪਾਂ ਪਰਸਨ ਨੂੰ ਕਿਸ ਦੇ ਕਿਸ ਨਾਲ ਬੋਂਡਿੰਗ ਬਣ ਜੇ ਓਵੇਂ ਦੀ। ਕੇ ਤੁਰਦੀ-ਫਿਰਦੀ ਹੈ ਮੇਰੇ ਕੋਲ ਤਾਂ ਡਾਇਰੀ।
ਸਹੀ ਹੈ, ਵਧੀਆ ਗੱਲ ਐ, ਕੋਈ ਨਾ ਕੋਈ ਅ ਨਹੀਂ ਜ਼ਿੰਦਗੀ ਵਿੱਚ ਇੱਕ ਐਸਾ ਇਨਸਾਨ ਹੋਣਾ ਚਾਈਦੈ, ਇੱਕ ਐਸਾ ਬੋਂਡਿੰਗ ਹੋਣੀ ਚਾਈਦੀ ਜਿਦੇ ਨਾਲ ਅਸੀ ਕੀ ਦਿਲ ਦੀ ਕੋਈ ਵੀ ਗੱਲ ਸ਼ੇਅਰ ਕਰ ਸਕੀਏ, ਬਿਨਾਂ ਸੋਚੇ-ਸਮਝੇ।
ਹਾਂਜੀ।
ਔਰ ਐਵੀ ਹੋਏ ਮਨ ਦੇ ਵਿੱਚ ਕਿ ਅਗਲਾ ਜੱਜ ਵੀ ਨਾ ਕਰੇ ਸਾਨੂੰ।
ਹਾਂਜੀ, ਚਲੋ ਠੀਕ ਹੈ ਜੀ। ਬੌਤ ਵਧੀਆ ਅਵਾਜ਼ ਥੋਡੀ। ਸਤਿ ਸ੍ਰੀ ਅਕਾਲ, ਬੌਤ ਵਧੀਆ ਲੱਗੇ ਥੋਡੇ ਨਾਲ ਗੱਲ ਕਰਕੇ।
ਹਾਂਜੀ, ਤੁਹਾਡੇ ਨਾਲ ਵੀ ਸਤਿ ਸ਼੍ਰੀ ਅਕਾਲ।